ਹਾਂ।
ਸ਼ਾਸੀ ਕਾਲ ਵੀਰ ਜੀ।
ਹੋਰ ਕੀ ਹਾਲ ਨੇ?
ਵਧੀਆ ਤੁਸੀਂ ਸੁਣਾਓ?
ਉਹ ਆਪਾਂ ਵੀ ਵਧੀਆ, ਹੋਰ ਕੀ ਕਰ ਰ‌ਏ ਓ।
ਬਸ ਰੋਟੀ ਖਾ ਕੇ ਵਿਹਲਾ ਹੋਇਆ ਸੀ ਤੇ ਹੁਣ ਸੈਰ ਕਰਨ ਚੱਲਾਂ।
ਸੈਰ ਕਰਨ ਕਿਥੇ ਬਾਹਰ ਪਾਰਕ-ਪੁਰਕ 'ਚ
ਨ‌ਈਂ ਜੀ, ਕੋਠਾ ਈ ਬੜਾ ਵੱਡਾ ਉੱਥੇ ਕਰ ਲੀ ਦੀ।
ਅੱਛਾ। ਐਸਾ ਕਿੰਨਾ ਤੁਹਾਡਾ, ਕੋਠਾ ਤੁਹਾਡਾ
ਹੈਗਾ ਈ ਏ, ਮਾੜਾ ਕਾ ਸੈਰ ਕਰ ਲਈ ਦੀ ਏ।
ਅੱਛਾ।
ਤੁਸੀਂ ਖਾ ਲੀ ਏ ਰੋਟੀ?
ਹਾਂਜੀ-ਹਾਂਜੀ, ਆਪਾਂ ਰੋਟੀ-ਰੂਟੀ ਖਾ ਕੇ ਦੁੱਧ-ਦੂੱਧ ਪੀ ਲਿਆ ਤੇ।
ਅੱਛਾ ਜੀ।
ਹੂੰ, ਬਸ ਸੋਵਾਂ ਗੇ ਥੋੜ੍ਹੀ ਦੇਰ ਤੱਕ ਰੀਲਾਂ-ਰੂਲਾਂ ਵੇਖ ਕੇ।
ਅੱਛਾ,
ਤੇ ਹੋਰ ਕੀ ਕਰਦੇ ਪਓ ਅੱਜ ਕੱਲ੍ਹ,
ਕੁਛ ਨਹੀਂ ਬਸ ਵਿਹਲੇ ਹੀ ਆ ਜਿਤੇ,
ਅੱਛਾ ਹੋਰ ਘਰ ਪਰਵਾਰ ਵ ਵੈਰਾ ਠੀਕ ਸਭ ਕੁਛ
ਹਾਂਜੀ ਸਭ ਵਧੀਆ ਤੁਸੀਂ ਦੱਸੋ?
ਸਬ ਵਦੀਆ ਤੇ ਘਰ ਚ ਹੈ ਕੌਣ ਕੌਣ?
ਘਾਰ 'ਚ ਮੰਮਾ ਪਾਪਾ ਮੈਂ ਮੇਰੀ ਛੋਟੀ ਭੈਣ ਤੇ ਦਾਦੂ ਦਾਦੀ
ਅੱਛਾ ਭੈਣ ਕੀ ਕਰਦੀ ਏ
ਭੈਣ ਤੇ ਅਜੇ ਛੋਟੀ ਹੈ ਬੜੀ ਉਹ ਅਜੇ ਪੰਜਵੀਂ ਕਲਾਸ ਚ ਏ
ਤੇ ਉਹ ਪੜ੍ਹਨ ਚ ਕਿੱਦਾਂ ਦੀ ਹੁਸ਼ਿਆਰ ਨਲਾਇਕ
ਨਹੀਂ ਹੁਸ਼ਿਆਰ ਏ ਉਹ ਤੇ
ਤੁਹਾਡੇ ਨਾਲੋਂ ਜ਼ਿਆਦਾ ਘੱਟ
ਮੇਰੇ ਨਾਲੋਂ ਤੇ ਜ਼ਿਆਦਾ ਹੀ ਏ
ਕੁੜੀਆਂ ਵੈਸੇ ਵੀ ਹੁਸ਼ਿਆਰ ਹੁੰਦੀ ਏ
ਹਾਂਜੀ
ਹਮ ਠੀਕ ਹੈ ਬਾਕੀ ਫਿਰ ਤੁਸੀਂ ਸਾਇੰਸ ਦੇ ਸਟੂਡੈਂਟ ਹੋ? ਮੈਡੀਕਲ ਦੀ
ਸਾਇੰਸ ਦੇ
ਤੇ ਕਰਨਾ ਕੀ ਅੱਗੇ
ਅੱਗੇ ਨੇਵੀਂ ਦੀ ਪੜ੍ਹਾਈ
ਨੇਵੀ ਦੀ ਪੜ੍ਹਾਈ ਤੇ ਉਹ ਨੇਵੀ ਇੰਚ ਕੀ ਕਰਨਾ ਇਹ
ਨੇਵੀ ਦੇ ਵਿੱਚ ਮੈਂ ਇੰਜੀਨਅਰਿੰਗ ਕਰਨੀ ਹੈ
ਇੰਜੀਨੀਅਰਿੰਗ ਐਚ ਮਤਲਬ ਕਿਸ ਚੀਜ਼ ਦਾ
ਮਤਲਬ ਕਿ ਜਿਵੇਂ ਮਸ਼ੀਨ ਦੇ ਪਾਰਟਸ ਵਗੈਰਾ ਹੁੰਦੇ ਹੈ ਨਾ
ਹਮ
ਸ਼ਿਪ ਦੇ ਪਾਰਟਸ ਹੁੰਦੇ ਆ ਉਹਨਾਂ ਦਾ ਮਤਲਬ ਧਿਆਨ ਰੱਖਣਾ ਜਦੋਂ ਵੀ ਕੋਈ ਖਰਾਬੀ ਹੋਏ। ਤੇ ਉਹਨੂੰ ਨਾਲੇ ਠੀਕ ਕਰਨਾ ਹਾਂਜੀ
ਚਲੋ ਵਧੀਆ
ਹਾਂਜੀ
ਫਿਰ ਔਖਾ ਕੰਮ ਬੜਾ ਹੈਨਾ
ਹਾਂਜੀ ਔਖਾ ਤਾਂ ਹੈਗਾ
ਤੇ ਤੁਸੀਂ ਓਨਲਾਈਨ ਕੁ ਵੇਖਦੇ ਹੋ ਜੇ ਮਤਲਬ ਮੈਂ ਏਦਾਂ ਕਰਦਾ
ਹਾਂਜੀ
ਔਨਲਾਈਨ ਥੋੜਾ ਉਹਨੂੰ ਵੇਖ ਦੋ ਕੰਮ ਬ ਕਿੱਦਾਂ ਕਰਦੇ ਆ
ਔਨਲਾਈਨ ' ਨਹੀਂ ਮੈਂ ਵੇਖਦਾ ਐਡਾ
ਜਾਓ ਜੇ ਤੁਸੀਂ ਉਹ ਲੈਣ ਹੀ ਜਾਣਾ ਥੋੜਾ ਓਨਲਾਈਨ ਵੇਖੋ ਨਾ ਕੱਲ ਨੂੰ ਤੁਸੀਂ ਕਿੱਥੇ ਪੜ੍ਹਨ ਜਾਓਗੇ ਉਹ ਚੀਜ਼ ਤੁਹਾਨੂੰ ਥੋੜੀ ਬਹੁਤ ਪੈਲੇ ਤੋਂ ਪਤਾ ਹੈਏਗੀ
ਅੱਛਾ ਜੀ
ਤੁਹਾਡਾ ਹੀ ਫ਼ਾਇਦਾ ਉਦੇ ਚ ਤੁਹਾਨੂੰ ਸਮਝ ਜਲਦੀ ਆਏਗੀ।
ਹਾਂਜੀ ਫਿਰ ਮੈਂ ਵੇਖਦਾ ਔਨਲਾਈਨ ਅੱਜ ਤੋਂ
ਉਸ ਤੋਂ ਇਲਾਵਾ ਨੀ ਕੁਛ ਸੋਚਿਆ।
ਉਸ ਤੋਂ ਇਲਾਵਾ ਮੈਂ ਸੋਚਿਆ ਏ ਕਿ ਮੈਂ ਮਤਲਬ ਕਿ ਸਰਕਾਰੀ ਪੇਪਰ ਸਿਵਲ ਇਗਜ਼ਾਮ ਦੇ ਸਕਦਾ।
ਹਮ ਸਿਵਲ ਇਗਜ਼ਾਮ ਵਿੱਚ ਕਿਸ ਕਿਸ ਦੇ ਦੋ ਗੇ।
ਮਤਲਬ ਕਿ ਸਟੇਟ ਦੇ ਸਿਵਲ ਇਗਜ਼ਾਮ ਹੁੰਦੇ ਆ
ਹਾਂ ਉਹ ਤੇ ਹੁੰਦੇ ਉਹ ਤੇ ਹੁੰਦੇ ਆ ਉਹ ਵੀ ਮਤਲਬ ਉਹਨਾਂ ਚ ਕਈ ਹੁੰਦੀਆਂ।
ਹਾਂਜੀ, ਮਤਲਬ ਕਿ ਪੁਲਿਸ ਦੀ ਜੁਆਇਨਿੰਗ ਹੋਏਗੀ ਟੈਕਸ ਵਗੈਰਾ ਦੀ। ਟੈਕਸ ਔਫਿਸਰ ਦੀ ਜੁਆਇਨਿੰਗ ਹੋਏਗੀ।
ਹਾਂ, ਟੈਕਸ ਵਾਲੀ ਵਿਚ ਸਾਨੂੰ ਫਿਜੀਕਲ ਨੀ ਹੋਣਾ ਪਏਗਾ ਉਹਦੇ ਹੀ ਸਾਨੂੰ ਫਿਜੀਕਲ ਕਰਨਾ ਪਏਗਾ ਪਹਿਲੇ ਕਲੀਅਰ।
ਹਾਂਜੀ
ਐ ਚੱਕਰ ਐ।
ਉਹਦੇ ਵਿੱਚ ਬੰਦੇ ਪੇਪਰ ਪਾਸ ਕਰ ਲੈਂਦੇ ਆ ਪਰ ਇੰਟਰਵਿਊ 'ਚ ਤੇ ਫਿਜੀਕਲ 'ਚ ਔਖ ਔਖਾ ਹੁੰਦਾ ਥੋੜ੍ਹਾ।
ਹੈਲੋ
ਹਾਂਜੀ
ਮੈਂ ਕਿਹਾ ਕਿ ਪੇਪਰ 'ਤੇ ਬੰਦੇ ਆਰਾਮ ਨਾਲ ਪਾਸ ਕਰ ਲੈਂਦੇ ਆ ਔਖਾ ਬਸ ਇੰਟਰਵਿਊ ਤੇ ਫਿਜ਼ਿਕ ਨਿਕਲਦਾ ਹੀ ਹੁੰਦਾ ਜੇ।
ਕੀ ਮਤਲਬ ਦੇ ਇੰਸਪੈਕਟਰ ਵਾਲੇ ਅੱਛਾ ਨਹੀਂ ਇੰਟਰਵਿਊ ਵੀ ਜਦ ਬੰਦਾ ਤਿਆਰੀ ਕਰੇਗਾ ਹੋ ਹੀ ਜਾਏਗੀ ਉਹ ਵੀ ਫਿਰ
ਫਿਜ਼ੀਕਲ ਥੋੜ੍ਹਾ ਔਖਾ ਹੈ ਉਹਦੇ ਵਿੱਚ। ਸਭ ਤੋਂ ਜ਼ਿਆਦਾ ਕੰਪਲਸਰੀ ਹੈਗਾ ਸੋਲਾਂ ਸੌ ਮੀਟਰ ਦੀ ਰੇਸ।
ਉਹ ਤੇ ਫੇਰ ਪੁਲਿਸ ਵਾਲੇ ਚ ਆਜਾਗੀ ਨਾ। ਨਹੀਂ ਮੈਂ ਉਹਦੀ ਜੀ ਐਸ ਟੀ ਇੰਸਪੈਕਟਰ ਵਗੈਰਾ ਦੀ ਗੱਲ ਕਰ ਰਿਹਾ।
ਅੱਛਾ ਉਹਦੀ ਨਹੀਂ ਹੈਗੀ ਉਹਦੀ ਫਿਜ਼ੀਕਲ ਘੱਟ ਹੀ ਹੈ।
ਓਹੀ ਤਾਂ ਕਹਿ ਰਿਹਾ ਉਹ ਤਾਂ ਡਾਇਰੈਕਟ ਫਿਰ ਜੌਏਨਿੰਗ ਜਾਂਦਾ ਹੋਣਾ।
ਹਾਂਜੀ ਹਾਂਜੀ।
ਤੇ ਤੁਹਾਡੇ ਪਰਿਵਾਰ ਚ ਵੈਸੇ ਕੋਈ ਹੈ ਪਹਿਲੇ ਤੋਂ।
ਸਾਡੇ ਪਰਿਵਾਰ 'ਚ ਤਾਂ ਨਹੀਂ ਸਾਡੇ ਪਰਿਵਾਰ 'ਚ ਨਹੀਂ ਹੈਗਾ ਕੋਈ।
ਕੋਈ ਜੀ ਐਸ ਟੀ ਚ ਏ ਚ ਹੈ ਹੀ ਨੀ।
ਕੋਈ ਨਹੀਂ ਹੈਗਾ।
ਕੋਈ ਚਾਚੀਆਂ ਤਾਇਆ ਚੋਂ ਕੋਈ ਤੇ ਹੋਏਗਾ।
ਮੇਰੀ ਭੂਆ ਦੀ ਭੂਆ ਦਾ ਮੁੰਡਾ ਹੈਗਾ ਏ ਮਤਲਬ ਕਿ ਉਹ ਇੰਸਪੈਕਟਰ ਹੈਗਾ ਏ।
ਉਹ ਮਤਲਬ ਕਿਸ ਚੀਜ਼ ਦਾ।
ਪੁਲਿਸ ਦੇ ਵਿੱਚ।
ਅੱਛਾ ਪੁਲਿਸ ਵਿੱਚ ਓ।
ਹਾਂਜੀ,
ਤੁਸੀਂ ਪੁੱਛੋ ਵੀ ਇਹਨਾਂ ਨੇ ਕੀ ਕੀਤਾ ਕੀ ਕੀਤਾ ਸੀ ਕੀ ਤਿਆਰੀ ਕੀਤੀ।
ਅੱਛਾ ਜੀ।
ਥੋੜਾ ਉਹਨਾਂ ਕੋਲ ਓ ਨਾ ਤਾਂ ਕਿ ਤਾਂ ਕੇ ਅੱਗੇ ਜਾ ਕੇ ਦਿੱਕਤ ਨਾ ਆਏ।
ਹਾਂਜੀ-ਹਾਂਜੀ। ਉਹਨਾਂ ਨੇ ਮਤਲਬ ਕਿ ਆਪਣੇ ਸਟੇਟ ਦੇ ਸਿਵਲ ਇਗਜ਼ਾਮ ਦਿੱਤੇ ਆ ਬਾਕੀ ਉਹ ਦੋ ਵਾਰੀ ਫਿਜ਼ੀਕਲ 'ਚ ਰਹਿ ਗਏ ਸੀ ਤੀਜੀ ਵਾਰੀ ਉਹਨਾਂ ਨੇ ਪੂਰੀ ਤਿਆਰੀ ਕੀਤੀ ਤੇ ਫਿਜ਼ੀਕਲ ਵੀ ਕਲੀਅਰ ਕਰ ਲਿਆ।
ਹੂੰ,
ਫਿਜ਼ੀਕਲ ਚ ਔਖ ਆਂਦੀ ਨਾ ਫਿਰ।
ਹੈ।
ਮੈਂ ਕਿਹਾ ਫਿਜ਼ੀਕਲ ਚ ਔਖ ਆਂਦੀ ਐ ਜ਼ਿਆਦਾ ਬੰਦੇ ਨੂੰ।
ਨਹੀਂ ਪਰ ਐ ਅੱਜ ਕੱਲ ਨਾ ਆਪਣੇ ਹੱਥੇ ਥਾਪੜਾ ਚੱਲਣ ਲੱਗ ਗਿਆ।
ਹਾਂਜੀ,
ਜਿਨਾਂ ਦੇ ਪੁਰਾਣੇ ਲੱਗੇ ਦੇ ਪਹਿਲਾ ਹੀ ਜਆਇਨਿੰਗ ਮਤਲਬ ਜੋ ਇੰਸਪੈਕਟਰ ਵਗੈਰਾ ਹੈ। ਉਹ ਆਪਣੇ ਬੱਚਿਆਂ ਨੂੰ ਐਵੇਂ ਰਿਸ਼ਵਤ ਦੇ ਵੇਸ ਚ ਲਾ ਦਿੰਦੇ ਆ।
ਹਾਂਜੀ ਹਾਂਜੀ।
ਕਰਪਸ਼ਨ ਜ਼ਿਆਦਾ ਹੋ ਗਈ ਜੀ ਆਪਣੇ ਹੱਥ ਹੁਣ।
ਹਾਂਜੀ।
ਇਸ ਕਰਕੇ ਕਿ ਨਵੇਂ ਯੂਥ ਨੂੰ ਜ਼ਿਆਦਾ ਮੌਕਾ ਨਹੀਂ ਮਿਲ ਪਾ ਰਿਹਾ। ਜੋ ਇਸ ਉਸ ਲਾਇਕ ਹੈ। ਉਹ ਨੌਕਰੀ ਤੇ ਪਹੁੰਚ ਹੀ ਨਹੀਂ ਪਾ ਰਿਹਾ ਉਸ ਤੱਕ।
ਇਹ ਗੱਲ ਤਾਂ ਤੁਹਾਡੀ ਠੀਕ ਏ।
ਤੇ ਦੂਜਾ, ਤਾਂ ਈਓ ਫੇਰ ਹਰ ਜਗ੍ਹਾ ਨਸ਼ਾ ਵਗੈਰਾ ਜ਼ਿਆਦਾ ਹੋ ਜਾਂਦਾ ਹੁਣ। ਕਿਉਂਕਿ ਅ, ਆਪ ਪੁਰਾਣੇ ਲੱਗੇ ਤਾਂ ਉਹਨਾਂ ਨੂੰ ਪਤਾ ਵੀ ਉਹਨਾਂ ਪੁਲਿਸ ਵਗੈਰਾ ਨੂੰ ਸਭ ਪਤਾ ਹੁੰਦਾ ਕਿੱਥੇ ਕੀ ਕ੍ਰਾਈਮ ਹੋਣਾ। ਉਹ ਸਭ ਕਿਉਂਕਿ ਉਹਨਾਂ ਨੂੰ ਪੈਹਾ ਮਿਲਨਾ। ਇੰਨਾਂ ਉਹਨਾਂ ਨੂੰ ਸੈਲਰੀ ਨੀ ਆਣੀ। ਉਸ ਤੋਂ ਜਦ ਉਹਨਾਂ ਨੂੰ ਉਹ ਕਰਪਸ਼ਨ ਮਿਲ ਜਾਣੀ ਏ।
ਹਾਂਜੀ। ਨਾਲੇ ਅੱਜ-ਕੱਲ੍ਹ ਦੇ ਇਗਜ਼ਾਮ ਵੀ ਲੀਕ ਹੋਈ ਜਾਂਦੇ ਪੇ ਨੇ।
ਉਹ ਵੀ ਇਹੀਓ ਕਰਦੇ ਆ ਆਪਸ 'ਚ। ਨਈ ਜਿੰਨੀ ਸਕਿਓਰਟੀ ਹੁੰਦੀ ਏ ਪੇਪਰ ਦੇ, ਉੱਤੇ ਤੇ ਕੋਈ ਟਾਵਾਂ ਬੰਦ ਦਾ ਵੈਹੇ ਨੀ ਉਹਦੇ ਕੋਲ ਨੀ ਫੁਦਕ ਸਕਦਾ। ਫੇਰ ਲੀਕ ਐਵੇਂ ਈ ਥੋੜ੍ਹੀ ਹੋ ਜਾਂਦੇ ਆ, ਤੁਸੀਂ ਆਪ ਸੋਚੋ ਜਿੱ ਥੇ ਵੱਡਾ ਪੇਪਰ ਰੱਖਿਆ ਜਾਂਦਾ ਐ, ਉੱਥੇ ਆਰਮੀ ਵਰਗ ਗੀ ਫੋਰਸ ਲਾਈ ਦੀ ਹੁੰਦੀ ਆ ਉਹਨੇ। ਤੇ ਉੱਥੇ ਇੱਕ ਪੇਪਰ ਕਿਵੇਂ ਲੀਕ ਹੋ ਜਾਂਦਾ ਐ।
ਇਹ ਗੱਲ ਤਾਂ ਠੀਕ, ਇਹ ਸਰਕਾਰਾਂ ਈ ਕਰਾਂਦੀ ਵੀ ਆ ਜੋ
ਉਹਦਾ ਮਤਲਬ ਫੇਰ ਐਈ ਉ ਆ ਨਾ ਕਿ ਸਰਕਾਰ ਤੇ ਕੋਈ ਵੱਡਾ ਬੰਦਾ ਸੀ। ਕਿਉਂਕਿ ਛੋ-ਟੇ ਮੋਟੇ ਦੀ ਤਾਂ ਚੱਲਣੀ ਨੀ। ਜਿਹਦੀ ਜ਼ਿਆਦਾ ਵੱਡੀ ਪਹੁੰਚ ਹੋਏਗੀ ਉਹ ਈ ਕਰ ਸਕਦਾ ਐ ਕੰਮ।
ਇਹ ਤੇ ਮਤਲਬ ਕਿ ਫਿਊਚਰ ਡਿਸਟ੍ਰੋਏ ਕਰਦੇ ਪਏ ਆ ਆਣ ਆਲੀ ਪੀੜ੍ਹੀ ਦਾ।
ਇਹੀ ਹੁੰਦਾ ਪਿਆ ਹੋਰ ਕੀ ਹੁੰਦਾ ਪਿਆ। ਫੇਰ ਅੱਗੇ ਯੂਥ ਨੇ ਪੈਹੇ ਕਮਾਣ ਲਈ ਫੇਰ ਗਲਤ ਕੰਮਾਂ 'ਚ ਈ ਪੈਣਾ।
ਬਿਲਕੁੱਲ-ਬਿਲਕੁੱਲ।
ਫਿਰ ਉਹ ਗਲਤ ਕੰਮ ਈ ਪੈਣਗੇ ਤੇ ਅੱਗੇ ਜਿਹੜਾ ਵਿਹਲਾ ਯੂਥ ਏ ਉਹਨੇ ਆਟੋਮੈਟਿਕ ਗਲਤ ਹੋ ਜਾਣਾ। ਤੇ ਫੇਰ ਦੇਸ਼ ਦਾ ਨਾਂਸ ਈ ਹੋਣਾ।
ਗਲਤ ਕੰਮਾਂ ਨੂੰ ਵੀ ਸਰਕਾਰਾਂ ਈ ਪ੍ਰਮੋਟ ਕਰਦੀ ਵੀਆਂ ਸਰਕਾਰ ਕੀ ਨੀ ਕਰ ਸਕਦੀ। ਅੱਜ ਈ ਚਾਹੇ ਤੇ ਬੰਦ ਕਰਾ ਸਕਦੀ ਏ ਗਲ
ਸਭ ਕੁਛ ਕਰ ਸਕਦੀ ਅਗਰ ਆਪਾਂ ਇੱਕ ਵਾਈਨ ਨੂੰ ਲੈ ਕੇ ਈ ਗੱਲ ਕਰ ਲੋ। ਕਿ ਬੰਦਾ ਇੱਕ ਬੋਡਰ ਤੋਂ ਵਾਈਨ ਨੂੰ ਕਰੋਸ ਨੀ ਕਰ ਸਕਦਾ, ਅਗਰ ਉਹ ਇੱਕ ਵਾਈਨ ਇੱਕ ਸਿਟੀ ਤੋਂ ਲੈਂਨ ਸਟੇਟ ਤੋਂ ਲੈਂਦਾ ਤੇ ਉਹ ਦੂਜੀ ਸਟੇਟ ਰਿਟਨ ਨੀ ਆ ਸਕਦੀ।
ਹਾਂਜੀ- ਹਾਂਜੀ।
ਤੇ ਫਿਰ ਇਨਾ ਜਿਆਦਾ ਨਸ਼ਾ- ਇਕ ਦੇਸ਼ ਤੋ ਦੂਜੇ ਦੇਸ਼ ਹੀ ਕਿਵੇ ਆ ਜਾਦਾ।
ਬਿਲਕੁਲ- ਬਿਲਕੁਲ।
ਫੇਰ ਹਿਸਾਬ ਨਾਲ ਨ ਯਾ ਆਪਾਂ ਆਰਮੀ ਨੂੰ ਖਰਾਬ ਕਹੀਏ। ਜਾਂ ਫੇਰ ਮਿਲਦੀ ਹੋਈ ਗਈ ਹੈ।
ਮਿਲੀ ਹੋਈਏ ਆਰਮੀ ਤੇ, ਮਤਲਬ ਦੇਸ਼ ਦੀ ਸੇਵਾਸਤੇ ਹੀ ਬਣੀ ਦੀ ਏ।
ਉਈਓ ਗੱਲ ਏ ਨਾ, ਫੇਰ ਗੱਲ ਤੇ ਉਹੀ ਆਈ ਉਹਨਾਂ ਨੇ ਤੇ ਆਪਣੇ ਨੋਟਿਸ ਤੇ ਵਿਚ ਰਹਿਣਾ ਐ।
ਹਾਂਜੀ।
ਵਿਗਾੜਣ ਵਾਲੀ ਤੇ ਫੇਰ ਸਾਡੀ ਸਰਕਾਰ ਈ ਚੱਲ ਗੀ ਨਾ।
ਹਾਂਜੀ-ਹਾਂਜੀ।
ਸਈ ਚੱਲਦੇ ਪੇ ਹੁੰਦੇ ਤੇ ਦੇਸ਼ ਤਰੱਕੀ ਤੇ ਹੁੰਦਾ। ਅੱਜ ਯੂਥ ਬਾਹਾਰ ਨਾ ਜਾਂਦਾ।
ਹਾਂਜੀ।
ਹੁਣ ਜਦੋਂ ਸਾਡੇ ਦੋ ਹਜ਼ਾਰ ਚੌਦਾਂ ਤੋਂ ਪਹਿਲੇ ਸਾਡਾ ਦੇਸ਼ ਜ਼ਿਆਦਾ ਵਧੀਆ ਸੀ।
ਉਸ ਤੋਂ ਬਾਅਦ ਉਹਨਾਂ ਨੇ ਅਜੇ ਜੀ ਐਸ ਟੀ ਵੀ ਲਾਈ ਕਿ ਦੇਸ਼ ਦੀ ਤਰੱਕੀ ਹੋਏਗੀ।
ਜੀ ਐਸ ਟੀ ਨੇ ਦੇ ਸਗੋਂ ਈ ਮਾੜੇ ਮੋਟੇ ਜਿਹੜੇ ਕੰਮ ਚੱਲਦੇ ਸੀ। ਹਾਂਜੀ ਜਿਹੜੇ ਮਾੜੇ ਮੋਟੇ ਬੰਦੇ ਕਮਾਈ ਕਰਦੇ ਸੀ। ਉਹਦਾ ਵੀ ਇਹਨੇ ਬੇੜਾ ਗਰਕ ਕਰਤਾ ਤਾ ਉਦਾ।
ਨੀ ਉਹ ਤੇ ਚਲੋ ਜੋ ਹੋਇਆ ਹੋਇਐ। ਤੇ ਨਾਲੇ ਮਤਲਬ ਜੋ ਮਤਲਬ ਇਹਨੇ ਸੋਚਿਆ ਸੀ ਕੰਮ ਜ਼ਿਆਦਾ ਚੱਲੇਗਾ ਮੇਰੇ ਕੋਲ ਟੈਕਸ ਆਏਗਾ। ਉਹ ਕੰਮ ਚਲਦਾ ਹੀ ਨੀ ਪਿਆ ਕਮ 'ਚ ਹੈੇ। ਵੀ ਦੋ ਨੰਬਰ 'ਚ ਹੀਏ। ਪਰ ਇਫੈਕਟ ਬੜਾ ਜ਼ਿਆਦਾ ਪੈ ਗਿਆ ਕਿ ਬਜ਼ਾਰ ਇਹ ਕਮ ਰਿਹਾ ਨਹੀ ਹੋਣ।
ਬਿਲਕੁਲ -ਬਿਲਕੁਲ-
ਤੇ ਇਕ ਨਾਲੇ ਏ ਆਈ ਦਾ ਜਮਾਨਾ ਇਕ ਔਨਲਾਈਨ ਕਮ ਬੜ੍ਹਾ ਹੋ। ਗਿਆ ਹੈ। ਔਨਲਾਈਨ ਕਮ ਹੋਣ ਕਰ- ਕੇ ਇਕ ਨੋਰਮਲ ਪਰਸਨ ਦਾ ਕਮ ਘੱਟ ਗਿਆ ਦਾ-
ਹਾਂਜੀ-
ਜੋ ਚੀਜ਼ ਬੰਦੇ ਨੇ ਇਕ ਬਾਜ਼ਾਰ ਚੋ ਖਰੀਦਣੀ ਹੁੰਦੀ ਸੀ। ਤ ਹੁਣ ਉਹ ਓਨਲਾਈਨ ਮੰਗਵਾ ਰਿਹਾ।
ਹੂੰ- ਹੂੰ -
ਤੇ ਫੇਰ ਦੁਕਾਨਦਾਰ ਕੋ ਜਦੋ ਮਾਲ ਹੀ ਨੀ ਵਿਕਣਾ ਤੇ ਦੁਕਾਨਦਾਰ ਅਗੋ ਫੈਕਟਰੀ ਵਾਲੇ ਕੀ ਖਰੀਦੇਗਾ?
ਅਜ ਕਲ ਦਾ ਸਕਿੱਲ ਦਾ ਜਮਾਨਾ ਆ ਗਿਆ ਆ ਸਾਰਾ ਹੀ।
ਯ ਸਕੀਲ 'ਚ ਵੀ ਬੰਦਾ ਕਿਨਾ ਕਰੇਗਾ? ਅਗਰ ਹਰ ਬੰਦੇ ਨੂੰ ਸਕਿੱਲ ਆ ਵੀ ਜਾਵੇਗੀ- ਤੇ ਫੇਰ ਹਰ ਬੰਦਾ ਆਪਣਾ ਕੰਮ ਕਰ ਦੇਗਾ ਤੇ ਕਮ ਕਮਾਏਗਾ ਕੌਣ?
ਇਹ ਗੱਲ ਤਾਂ ਤੁਹਾਡੀ ਠੀਕ ਹੈ।
ਇਸ ਟਾਈਮ ਓਨਲਾਈਨ ਦਾ ਜ਼ਮਾਨਾ ਆ ਗਿਆ ਕਿ ਬੰਦੇ ਵੈਸੇ ਆਪਣੇ ਹੋਣੀ ਜ਼ਰੂਰੀ।
ਤ ਸੋਸ਼ਲ ਮੀਡੀਆ ਦੇ ਕਮ ਇਸ ਟਾਈਮ ਦੇ ਹਿਸਾਬ ਨਾਲ ਸਭ ਤੋ ਬੈਸਟ ਚਲ ਰਿਹਾ।
ਅੱਜ- ਕੱਲ ਜਿਹੜੇ ਐਡੀ ਲਾਗਤ ਲਾ ਕੇ ਲੋਕ ਬਿਜ਼ਨਸ ਚਲਾਉਦੇ ਆ। ਉਹ ਤਾਂ ਮਤਲਬ ਕਿ- ਫਿਫਟੀ- ਫਿਫਟੀ ਹੁੰਦਾ ਕਿ ਚਲੇ ਜਾ ਨਾ ਚੱਲੇ।
ਕਈਆਂ ਦਾ ਤੇ ਬੜਾ ਜ਼ਿਆਦਾ ਵਧੀਆ ਚਲ ਜਾਦਾ ਐ। ਕਈਆਂ ਦਾ ਨਹੀ ਚੱਲਦਾ। ਇਹ ਕਿਸਮਤ ਵੀ ਹੁੰਦੀ ਹੈ। ਬੰਦੇ ਦੀ-
ਸੋਸ਼ਲ ਮੀਡੀਆ ਦੇ ਵਲੋਗਰ ਵੇਖ ਲਓ ਤੁਸੀ ਉਹਨਾ ਨੇ ਇਕ ਵੀਡੀਓ ਪਾਉਣੀ ਹੈ। ਉਹਨਾਂ ਦੇ ਮਿਲੀਅਨਸ ਵਿਊ ਚੱਲ ਜਾਣੇ ਆ।
ਹੁਣ ਮੈ ਇਕ ਹੈ। ਯੂਟਿਊਬ ਮੈ ਵੇਖਣਾ ਹਿੰਦੂ ਹੈਗਾ ਉਹ- ਉਹਨੂੰ ਇਕ ਵੀਡੀਓ ਪਾਈ ਨੂੰ ਸਿਰਫ਼ ਇਕ ਘੰਟਾ ਹੋਇਆ ਸੀ ਤੇ ਉਹ ਇ- ਕ ਘੰਟੇ ਦੇ ਵਿਚ ਉਹਨੂੰ ਵਨ ਮਿਲੀਅਨ ਵਿਊ ਸੀ। ਵਨ ਮਿਲੀਅਨ ਵਿਊ ਦਾ ਆਟੋਮੈਟਿਕ ਹਿਸਾਬ ਲਾ ਲਓ ਤੁਸੀਂ, ਤੀਹ ਪੈਂਤੀ ਲੱਖ ਰੁਪਏ ਦਾ ਤਾਂ ਬਣ ਹੀ ਗਿਆ ਹੋੁਣਾ?
ਬਿਲਕੁਲ-ਬਿਲਕੁਲ, ਬਾਕੀ ਐਡਾਂ ਵੱਖਰੀਆਂ ਕਰਨੀਆਂ
ਬਾਕੀ ਉਹ ਬੰਦੇ ਚ ਇਹ ਗੱਲ ਕਿ ਉਹਨੇ ਮਿਹਨਤ ਬੜੀ ਜ਼ਿਆਦਾ ਕੀਤੀ ਉਹ ਬੰਦੇ ਨੇ ਲਗਾਤਾਰ ਵੀਡੀਓ ਪਾਈਐਂ ਸੱਤ ਸਾਲ ਮਿਹਨਤ
ਬਿਲਕੁਲ-ਬਿਲਕੁਲ
ਚਲੋ ਠੀਕ ਆ ਭਾਜੀ ਆਪਾਂ ਨਾ ਬਾਅਦ ਚ ਕਰਦੇ ਹਾਂ ਗੱਲ?
ਹਾਂਜੀ ਕਰ ਦਿਉ ਤੁਸੀਂ
ਠੀਕ ਹੈ। ਭਰਾ- ਸ